ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਵਧੀਆ ਜੀ ਵਧੀਆ ਹਾਂਜੀ ਤੁਸੀਂ ਸੁਣਾਓ ਜੀ
ਬਸ ਵਧੀਆ ਜੀ ਹੋਰ ਕੀ ਕਰ ਰਹੇ
ਬਸ ਪਚਾਅ ਬਣਾ ਕੇ ਆਏ ਆ ਹੁਣੇ ਜੀ
ਅੱਛਾ
ਹੋਰ ਤੁਸੀਂ ਸੁਣਾਓ
ਬਸ ਮੈਂ ਸਲਫ ਵਗੈਰਾ ਸਾਫ ਕੀਤੀ ਫ੍ਰੀ ਹੋਏ ਨਾਸ਼ਤਾ ਨੂਸ਼ਤਾ ਕਰਕੇ ਹਾਂਜੀ ਹਾਂਜੀ ਕਰ ਲਿਆ
ਕੀ ਬਣਾ ਲਿਆ
ਅਸੀਂ ਦਾਲ ਬਣਾਈ ਅੱਜ ਮੂੰਗੀ ਦੀ
ਅੱਛਾ-ਅੱਛਾ ਨਾਸ਼ਤੇ ਚ
ਹਾਂਜੀ ਨਾਸਤੇ ਥੋੜਾ ਹਲਕਾ ਈ।
ਅੱਛਾ-ਅੱਛਾ ਠੀਕ ਆ ਜੀ ਅਸੀਂ ਹਜੇ ਬਣਾਇਆ ਨੀ ਨਾ ਆਏ ਨੀ ਨਾ ਆਪ ਹਾਂਜੀ ਆਣਗੇ ਨਾ ਫੇਰ ਬਣਾਵਾਂਗੇ ਜੀ ਕੁੱਛ ਪਤਾ ਈ ਨੀ ਹਲੇ ਹਾਂਜੀ ਹੋਰ ਸੁਣਾਓ ਜੀ?
ਹੋਰ ਦੱਸੋ ਹੋਰ ਬਚਪਨ ਤੁਆਡਾ ਕਿੱਦਾਂ ਦਾ ਰੇਆ?
ਬਸ ਜੀ ਸਾਡਾ ਬਚਪਨ ਤੇ ਬੋਤ ਸੀ ਵਧੀਆ। ਹੁਣ ਤਾਂ ਬਸ ਯਾਦ-ਯਾਦ ਰੈ ਗੀ ਏ ਬਸ ਛੋਟੇ ਹੁੰਦੇ ਜਾਦਾ ਵਧੀਆ ਹੁੰਦਾ ਸੀ।
ਐ ਤਾਂ ਹੈ।
ਛੋਟੇ ਹੁੰਦੇ ਓ ਹੁੰਦਾ ਸੀ ਕਿ ਹਾਂ ਬਈ ਬਾਹਰ ਖੇਡਣ ਜਾਣਾ ਪੁੱਛ ਕੇ ਜਾਣਾ ਮੰਮੀ-ਪਾਪਾ ਕੋਲੋਂ ਕਿ ਹਾਂਜੀ ਜਾ ਰੇ ਆਂ ਜੋ ਟਾਈਮ ਦੇ ਤਾਂ ਅੱਧਾ ਘੰਟਾ ਜਿਵੇਂ ਮਿਲਿਆ ਸਾਨੂੰ ਅੱਧੇ ਘੰਟੇ ਦੇ ਵਿੱਚ ਈ ਵਾਪਿਸ ਆਣਾ। ਐਂ ਹੁੰਦਾ ਸੀ। ਬਚਪਨ ਚ ਖੱਟੇ ਵਾਲੇ ਗੋਲੇ ਮਿਲਦੇ ਸੀ ਆਵਂਲੇ ਬਰਫ਼ ਵਾਲੇ ਗੋਲੇ ਮਿਲਦੇ ਸੀ ਹਾਂਜੀ। ਓ ਆਂਦੇ ਸੀ ਪਤਾ ਨੀ ਦੋ ਰੁਪਏ ਦੇ ਕੇ‌ ਢਾਈ ਰੁਪੇ ਦੇ ਗੋਲੇ- ਗੋਲੇ ਮਿਲ ਜਾਂਦੇ ਸੀ। ਅੱਜ ਵੇਖਲੋ ਓਈ ਬਰਫ਼ ਦੇ ਗੋਲੇ ਹਾਂਜੀ ਉਈ ਬਰਫ਼ ਦੇ ਗੋਲੇ ਅੱਜ ਦੇ ਟਾਈਮ ਵਿੱਚ ਦਸ ਰੁਪੇ ਦਾ ਇੱਕ ਹੋਏਗਾ ਆ ਪੰਦਰਾਂ ਦਾ ਇਕ
ਹਾਂ ਦੱਸ ਦਾ ਹੈ।
ਓ ਖੱਟਾ-ਮਿੱਠਾ ਬਰਫ਼ ਦੇ ਗੋਲੇ ਕੇਆ ਈ ਸਵਾਦ ਸੀ ਓਨਾਂ ਦੇ। ਹੁਣ ਕਿੱਥੇ ਓ ਮਿਲਦੇ ਸਵਾਦ ਹਾਂਜੀ-ਹਾਂਜੀ ਜੋ ਸਕੂਲ ਜਾਣਾ ਦੋਸਤਾਂ ਨਾਲ ਮਸਕਰੀਆਂ ਕਰਨੀਆਂ ਸਹੇਲੀਆਂ ਨਾਲ ਇਕੱਠੇ ਹੋ ਕੇ ਸਕੂਲੇ ਇਕੱਠੇ ਲੰਚ ਐਕਸਚੇਂਜ ਕਰਨੇ। ਲੰਚ ਵਤੀਣਾ ਇੱਕ ਦੂਸਰੇ ਨੂੰ ਖਲਾਣਾ ਇਕੱਠੇ ਬੈ ਕੇ, ਹਾਂਜੀ। ਹਾਂਜੀ-ਹਾਂਜੀ ਤੁਸੀਂ ਸੁਣਾਓ ਕੁਛ ਜੀ ਬਚਪਨ ਦੇ ਬਾਰੇ ਅਪਣੇ
ਬਚਪਨ ਐਈ ਸੀਗਾ ਸਡਾ ਖੇਲਣਾ ਏਨਾ ਵਧੀਆ ਖੋ-ਖੋ ਖੇਲਣੇ ਮੈਚ ਵਗੈਰਾ ਇਤਨੇ ਹੁੰਦੇ ਸੀ ਅੱਜ-ਕੱਲ ਦੇ ਬੱਚੇ ਦੇਖਲੋ ਖੇਲਦੇ ਈ ਨੀ, ਸਾਡੇ ਟਾਈਮ ਤੇ ਇਨਾਂ ਅੱਛਾ ਤਾਂ ਹੁੰਦਾ ਸੀਗਾ।
ਹਾਂਜੀ ਪੈਲੇ ਤਾਂ ਕ ਕਬੱਡੀ ਖੇਲਦੇ ਸੀ ਹਾਂਜੀ।
ਅੱਜ-ਕੱਲ ਬੱਚੇ ਨਿਕਲਦੇ ਈ ਨੀ ਫੋਨ ਤੋਂ ਈ ਨੀ ਨਿਕਲਦੇ।
ਹਾਂਜੀ-ਹਾਂਜੀ ਸਈ ਗੱਲ ਐ ਜੀ ਪੈਲੇ ਜੇ ਚਿੜੀ-ਛੱਖਾ ਖੇਲਣਾ ਰਾਤ ਹੋਣੀ ਸ਼ਾਮ ਪੈਣੀ ਜੋ ਚਿੜੀ-ਛੱਕਾ ਖੇ ਖੇਲਣਾ ਫੇਰ ਓ ਵਾਲਾ ਬਰਫ਼ ਪਾਨੀ ਖੇਲਣਾ।
ਬੋਤ ਖੇਲ ਹੁੰਦ
ਹਾਂਜੀ ਓ ਪਿੱਠੂ ਜੀ ਖੇਲਦੇ ਹੁੰਦੇ ਸੀ।
ਹਾਂਜੀ-ਹਾਂਜੀ।
ਓ ਯਾਦਾਂ ਨੀ ਪੁਲਦੀਆਂ ਹਾਂਜੀ ਬਚ ਬਚਪਨ ਦੀ ਯਾਦ ਓ ਕਿੱਥੇ ਪੁੱਲੀ ਜਾਂਦੀ ਏ ਬਸ ਅਪਣੀ ਬਚਪਨ ਵਰਗੀ ਰੀਸ ਨੀ ਕਿੱਧਰੇ। ਏਨਾ ਚੰਗਾ ਸੀ ਸਾਡਾ ਬਚਪਨ ਤਾਂ। ਜੋ ਸ ਸ਼ਾਮ ਹੋਣੀ ਪੜ੍ਹਾਈ-ਪੜੂਈ ਕਾਰਕੇ ਆਣਾ ਟਿਊਸ਼ਨ ਤੋਂ ਆਣਾ ਡੈਡੀ ਕੋਲ ਰੁਪਈਆ ਮੰਗਣਾ ਸਕੂਲ ਜਾਣ ਵੇਲੇ ਰੁਪਈਆ ਮਿਲਣਾ ਸ਼ਾਮੀ ਟਿਊਸ਼ਨ ਤੋਂ ਆਣ ਤੋਂ ਬਾਅਦ ਏਕ ਰਪ ਇੱਕ਼਼ ਰਪਯਾ ਮਿਲਣਾ।
ਹੂੰ-ਹੂੰ।
ਫਿਰ ਜੋ ਵੀ ਚਵਾਨੀਆਂ ਵਾਲ ਦੀਆ ਟੋਫੀ ਲੈ ਕੇ ਆਣੀਆਂ ਚਾਰ ਟੋਫੀਆਂ ਮਿਲਦੀਆਂ ਸੀ। ਸੰਤਰੇ ਵਾਲੀਆਂ ਹਾਂਜੀ ਓ ਟੋਫੀਆਂ ਖਾਣੀਆਂ। ਅੱਜ ਕੱਲ ਦੇ ਟੈਮ ਚ ਸੰਤਰੇ ਵਲੇ ਵੀ ਟੋਫੀ ਲੈਣ ਜਾਓ ਤੇ ਦਸ ਰੁਪਏ ਦੀ ਮਿਲੇਗੀ। ਘੱਟ ਤੋਂ ਘੱਟ ਤੁਆਨੂੰ। ਹਾਂਜੀ ਹਾਂਜੀ ਓ ਵੀ ਚਾਰ ਪੰਜ ਗਿਨਤੀ ਦੇ ਨਿਕਲਦੇ ਨੇ।
ਹਾਂਜੀ।
ਹਾਂਜੀ ਹੋਰ ਜੀ ਤੁਸੀ ਸੁਨਾਓ।
ਹੋਰ ਕੀ ਬਣਾ ਰੇ ਓ ਦੁਪੈਰੇ?
ਬਸ ਹਲੇ ਸੋਚਦੇ ਵੇਆ ਹਲੇ ਕੁੱਛ ਸੋਚੇਆ ਈ ਨਈ ਦਿਲ ਕਰਦਾ ਕੜੀ ਚੋਲ ਬਣਾ ਲਈਏ ਦੁਪੈਰੀ।
ਅੱਛਾ ਅਛਾ।
ਜੀ ਹਾਂਜੀ ਹੋਰ ਜੀ। ਘਰੇ ਸਾਰੇ ਠੀਕ ਨੇ?
ਹਾਂਜੀ ਸਭ ਠੀਕ।
ਹਾਂਜੀ ਹਾਂਜੀ, ਹੋਰ ਤੁਆਡੀ ਸਕੂਲ ਲਾਈਫ ਕਿੱਦਾਂ ਗਈ ਸੀ?
ਬੋਤ ਅੱਛੇ ਸੀ ਸਕੂਲ ਦਾ ਟਾਈਮ ਤੇ।
ਹਾਂਜੀ, ਕੁਝ ਦੱਸੋ ਫੇਰ।
ਜਾਣਾ ਸਵੇਰੇ ਸਵੇਰੇ ਉੱਠ ਕੇ ਸਕੂਲ ਜਾਣਾ ਤੇਆਰ ਹੋ ਕੇ ਫੇਰ ਪੜ੍ਹਾਈ ਪੜੂਈ ਕਰਨੀ। ਆ ਕੇ ਮਸਤੀਆਂ ਕਰਨੀਆਂ ਅਪਣੇ ਫਰੈਂਡਸ ਨਾਲ ਸਕੂਲ ਦੀ ਫੈ੍ਂਡ ਨਾਲ।
ਹਾਂਜੀ ਹਾਂਜੀ, ਓ ਝਿੜਕਾਂ ਵੀ ਖਾਨੀਆਂ, ਓ ਟਾਈਮ ਚ ਯਾਦ ਕਰੋ ਕਿ ਆਪਾਂ ਝਿੜਕਾ ਕਿੰਨੇ ਖਾਂਦੇ ਸੀ। ਸਵੇਰੇ ਸਕੂਲ ਚ ਉੱਠਦੇ ਨੀ ਸੀ ਟੈਮ ਸਿਰ। ਜੋ ਡਾਂਟ ਖਾਣੀ ਝਿੜਕਾਂ ਪੈਣੀਆਂ ਮਾਂ ਕੋਲੋਂ ਕਿ ਹਾਂ ਵੀ ਉੱਠ ਜਓ ਔਰ ਜਦੋਂ ਛੁੱਟੀ ਹੋਣੀ ਸਕੂਲ ਦੀ ਉਸ ਦਿਨ ਸ ਤੀ ਸਵੇਰੇ ਉੱਠ ਕੇ ਵੈ ਜੀਏ ਸਈ ਗੱਲ ਐ ਜੀ। ਓ ਟਾਈਮ ਕਿਥੇ ਆਣਾ ਜੀ। ਓ ਪੈਲੇ ਟੈਮ ਚ ਐ ਹੁੰਦਾ ਸੀ ਚਲੋ ਜੀ ਹਾਂ ਬਈ ਜੋ ਟੀਚਰ ਨੇ ਕੈ ਤਾ ਖੜ ਜੋ ਓਥੇ ਈ ਖੜ ਜਓ।
ਹਾਂ।
ਜੋ ਜਾ ਹੋਮਵਰਕ ਕਰਕੇ ਨੀ ਆਣਾ ਪਾਠ ਕਲਾਸ ਦੇ ਬਾਰ ਖੜੇ ਕਰ ਦੇਨਾ ਕਦੀ ਮੁਰਗੇ ਬਣਾ ਦੇਣਾ। ਉਂਗਲਾਂ ਦੇ ਵਿੱਚ ਪੈਨਸਲਾਂ ਪਾਨੀਆਂ। ਕਿੰਨੇ ਓ ਹੈਗੇ ਸੀ ਪੈਲੇ ਪੈਲੇ ਦੇ। ਅੱਜ ਕੱਲ ਤੇ ਬੱਚੇਆਂ ਨੂੰ ਮਾਰ ਵੀ ਨੀ ਸ ਸਕਦੇ ਤੁਸੀ ਸਕੂਲ ਵਾਲੇ। ਮਾਰ ਕੇ ਵੇਖਨ ਇਕ ਵ ਹਾਂਜੀ ਹਾਂਜੀ, ਓਈ ਤਾਂ ਅੱਜ ਕੱਲ੍ਹ ਤਾਂ ਮਾਂ ਪੇਓ ਈ ਨੀ ਬਖਸ਼ਦੇ ਕਿ ਹਾਂ ਵੀ ਸਾਡੇ ਸਾਡੇ ਬਚੇ ਬੱਚੇਆਂ ਨੂੰ ਹੱਥ ਕਿਵੇਂ ਲਾਤਾ ਤੁਸੀ। ਬੁਰੇ ਹਾਲ ਆਪਾਂ ਕਿੰਨੀ ਮਾਰਾਂ ਖਾਧੀਆਂ ਨੇ ਚਪੇੜਾਂ ਕੀ ਡੰਡੇ ਡੰਡੇਆਂ ਨਾਲ ਮਾਰਾਂ ਖਾਧੀਆਂ ਨੇ ਅਸੀ ਤਾਂ।
ਚੱਲਦੇ ਗਏ ਸਕੂਲ।
ਹਾਂਜੀ ਹਾਂਜੀ। ਓ ਦੱਸ ਦਸ ਚ ਕੈਂਦੇ ਸੀ ਛੜੀਆਂ ਵੜੇਗੀ। ਦਸ ਦਸ ਛੜੀ ਪੈਂਦੀ ਸੀ ਹੱਥ ਏਚ। ਤੇ ਓ ਵੀ ਹੱਥ ਸਿੱਧੇ ਰੱਖੋ। ਹੱਥ ਪਿੱਛੇ ਖਿੱਚਨੇ, ਹਾਂਜੀ ਹਾਂਜੀ ਏਕ ਏਕ ਘੰਟਾ, ਕਲਾਸ ਦੀ ਘੰਟ ਘੰਟੀਆਂ ਵਜਨੀਆਂ। ਤੁਆਡੇ ਵੱਜਦੀਆਂ ਸੀ ਸਕੂਲੇ ਘੰਟੀਆਂ ਵਜਦੀਆਂ ਸੀ। ਬੈਲ ਵੱਜਦੇ ਸੀ। ਹਾਂਜੀ ਹਾਂਜੀ।
ਲੰਚ ਕਰਨਾ ਤਾਂ
ਹਾਂਜੀ, ਅਸੀ ਤੇ ਐਵੇਂ ਈ ਜਦੋਂ ਘੰਟੀ ਕਲਾਸ ਦੀ ਆਣੀ ਜੋ ਸਾਨੂੰ ਪੀ ਪਸੰਦ ਨੀ ਸੀ ਜੇੜੀ ਮੈਡਮ ਸਾਨੂੰ ਪਸੰਦ ਨੀ ਹੁੰਦੀ ਜਿਸ ਸਰ ਸਾਨੂੰ ਪਸੰਦ ਨੀ ਹੁੰਦਾ ਸੀ ਓ ਕਲਾਸ ਏਚ ਚੁੱਪ ਕਰਕੇ ਬਾਨੇ ਨਾਲ ਨਿਕਲ ਜਾਈਦਾ। ਮੈਮ ਬਾਥਰੂਮ ਜਾ ਰੇ ਆਂ ਬਾਥਰੂਮ ਜਾਈਏ। ਬਾਥ ਦੇ ਮਾਰੇ ਪੂਰਾ ਗਰਾਉਂਡ ਗਾ ਕੇ ਆ ਜਾਨਾ ਵੇਖਣਾ ਹਾਂ ਵੀ ਤੀਜੀ ਬੈੱਲ ਆ ਗਈ ਐ ਤਦ ਅਸੀਂ ਪਹੁੰਚਗੇ ਸੀ ਕਲਾਸ ਵਿੱਚ ਮੈਡਮ ਚੱਲੇ ਗੀ ਉਹ ਵਾਲੀ। ਇੰਝ ਕਰਦੇ ਸੀ ਆਪਾਂ ਤਾਂ ਉਹ ਦੋ ਚਾਰ ਆਪਣਾ ਗਰੁੱਪ ਦੀ ਸਹੇਲੀਆਂ ਹੁੰਦੀਆਂ ਸੀ ਉਹੀ ਇਕੱਠੇ, ਸਾਡਾ ਨਾਮ ਈ ਮਸ਼ਹੂਰ ਕੀਤਾ ਹੋਇਆ ਸੀ ਸਾਡਾ ਐਵੇਂ ਸੀ ਸਾਡੀ ਤਾਂ ਹੋਰ ਪਰ ਬਹਿਣਾ ਵੀ ਅਸੀ ਪੈਲੇ ਬੈਂਚ ਤੇ ਹੁੰਦਾ ਸੀ। ਤ੍ਰੈ ਸਹੇਲੀਆਂ ਦਾ ਨਾਂ ਲਿਖਿਆ ਸੀ ਹਾਂ ਵੀ ਤ੍ਰੈਓ ਸਹੇਲੀਆਂ ਨੇ ਪੈਲੇ ਈ ਅੱਗੇ ਬਹਿਣਾ ਪੈਲੇ ਬੈਂਚ ਤੇ ਹੋਰ ਕੋਈ ਆਪ ਵੀ ਨੀ ਬਹਿੰਦੇ ਸੀ ਬੱਚੇ ਕਿ ਹਾਂ ਵੀ ਪਤੈ ਇਹਨਾਂ ਦੀ ਸੀਟ ਹੈਗੀ ਆ ਆਣਗੇ ਹਾਂ ਬਹਿੰਦੇ ਹੀ ਨਈ ਸੀ ਕੋਈ ਹੋਰ ਹੋਰ ਸਾਰੇ ਇੱਧਰ ਉਧਰ ਬਹਿਣਾ ਆਪਣੀ ਬਦਲ ਬਦਲ ਕੇ, ਪਰ ਸਾਡੀ ਤਿੰਨ ਸੀਟਾਂ ਉੱਥੇ ਦੇ ਉੱਥੇ ਹੀ ਸਨ।
ਹ ਹਮ ਹਾਂਜੀ।
ਉਹ ਟਾਈਮ ਕਿੱਥੇ ਆਂਦੈ ਵਾਪਸ ਹੁਣ ਜੇ ਕਰਤੇ ਇੰਜਵਾਏ ਮਜ਼ੇ ਕੀਤੇ ਹੋਰ ਸੁਣਾਓ, ਕੀ ਬਣਾ ਲਗੇ, ਤੁਸੀਂ ਕੀ ਬਣਾਣ ਲੱਗੇ ਦੁਪਹਿਰੀ?
ਮੈਂ ਹੁਣ ਸੋਚਾਂਗੀ ਦੇਖਣੀ ਆ ਕੀ ਬਣਾਨੀ ਆ।
ਅੱਛਾ ਅੱਛਾ ਜੀ, ਤੁਸੀਂ ਕੱਪੜੇ ਕੁੱਪੜੇ ਕਿੱਥੋ ਲੈ ਲੈਂਦੇ ਓ?
ਕੱਪੜੇ ਤੇ ਮੈਂ ਆਪਣਾ ਲੁਧਿਆਣੇ ਤੋਂ ਲੈਉਣੀ ਆਂ।
ਤੁਆਨੂੰ ਔਨਲਾਈਨ ਸ਼ੋਪਿੰਗ ਪਸੰਦ ਨੀ
ਔਨਲਾਈਨ ਬੋਤ ਈ ਘੱਟ ਈ ਕਰਨੀ ਆ ਮੈਂ ਤੇ
ਅੱਛਾ ਅੱਛਾ ਵੈਸੇ ਔਨਲਾਈਨ ਵੀ ਨਈ ਆ ਆਪ ਹੀ ਪਰਚੇਜ ਕਰਕੇ ਲਿਆਈਏ ਔਫਲਾਈਨ ਵਧੀਆ ਹੈਗੀ ਏ ਵੈਸੇ
ਮੈਂ ਤੇ ਆਪ ਖੁਦ ਚੀਜ ਦੇਖ ਕੇ ਲੈਂਨੀ ਆਂ।
ਹਾਂਜੀ ਹਾਂਜੀ! ਅੱਛਾ ਆਪੇ ਹੀ ਲੈਣਦੇ ਓ ਵੈਸੇ ਔਨਲਾਈਨ ਵਧੀਆ ਵੀ ਨੀ ਹੈਗੀ ਮੈਨੂੰ ਵੀ ਨੀ ਪਸੰਦ ਹੈਗੀ ਔਨਲਾਈਨ, ਹਾਂਜੀ ਦਿਖਾਂਦੇ ਕੁਛ ਨੇ ਦਿੰਦੇ ਦੇ ਕੁਛ ਨੇ ਜੀ ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ ਜੀ ਹੈਲੋ
ਹਾਂਜੀ
ਹਾਂਜੀ ਮੈਂ ਕ ਹੋਰ ਸੁਣਾਓ ਜੀ
ਹੋਰ ਕੀ ਕਰ ਰੇ ਤੁਹਾਡੇ ਬੱਚੇ
ਬਸ ਜੀ, ਬੱਚੇ ਲੱਗੇ ਨੇ ਹੁਣ ਉੱਠੇ ਨੇ, ਦੁੱਧ ਦੁੱਧ ਦੇ ਕੇ ਆਏ ਆਂ ਬੱਚਿਆਂ ਨੂੰ ਹੁਣ ਹੁਣ ਠੈਰ ਕੇ ਨਾਸ਼ਤਾ ਬਣਾਵਾਗੇ, ਨਾਸ਼ਤਾ ਨੀ ਬਣਾਇਆ ਨਾ ਹਜੇ।
ਅੱਛਾ ਤੁਸੀਂ ਬੋਤ ਲੇਟ ਕਰਦੇ ਓ ਨਾਸ਼ਤਾ
ਹਾਂਜੀ। ਬਸ ਇਹੀ ਸੋਚ ਰੀ ਸੀ, ਸੂਟੂ ਵੂਟ ਲੈਣੇ ਸੀ, ਸੋਚ ਰਹੀ ਸੀ ਕਿ ਔਨਲਾਈਨ ਮੰਗਾਈਈਏ ਕਿ ਔਫਲਾਈਨ ਮੰਗਾਈਏ ਅਸੀਂ ਸਮਝ ਨੀ ਆ ਰੀ ਸੀ ਸੁਟਾਂ ਦੀ। ਹਾਂਜੀ ਹਾਂਜੀ, ਵੈਸੇ ਔਫਲਾਈਨ ਜ਼ਿਆਦਾ ਹੀ ਵਧੀਆ ਹੁੰਦੈ ਵੈਸੇ ਹਨਾ ਸਾਹਮਣੇ ਵੇਖ ਲੋ, ਕੱਪੜਾ ਵੀ ਚੈੱਕ ਕਰ ਲਈ ਦਾ। ਹਾਂਜੀ ਹਾਂਜੀ, ਇਹ ਹੁੰਦਾ ਨਾ ਕਿ ਕੱਪੜੇ ਨੂੰ ਧਿਆਨ ਨਾਲ ਵੇਖ
ਹਾਂਜੀ, ਔਨਲਾਈਨ ਪਤਾ ਨੀ ਕੀ ਕੱਪੜਾ ਆਏਗਾ, ਕੀ ਨਈ।
ਹਾਂਜੀ ਹਾਂਜੀ।
ਦਿਖਾਣਗੇ ਕੁਛ ਹੋਰ
ਇੱਕ ਵਾਰੀ ਪਿੱਛੇ ਮੰਗਾਇਆ ਸੀ, ਜਮਾ ਹੀ ਬਕਾਰ ਆਇਆ ਸੀ। ਵੈਸੇ ਖਾਲੀ ਇੱਕ ਹੀ ਐਪ ਸਈ ਹੈਗੀ ਏ, ਇੱਕ ਦੋ ਐਪਾਂ ਹੈਗੀਆਂ ਚੱਜ ਦੀ ਹੈਗੀ ਆ ਕਹਿੰਦੇ, ਪਰ ਆਪਾਂ ਤਾਂ ਮੰਗਾਈ ਦਾ ਈ ਨੀ ਹੁੰਦਾ ਫਾਲਤੂ ਚੀਜ਼ਾਂ ਤਾਂ
ਅੱਛਾ ਜੀ।
ਹਾਂਜੀ ਹਾਂਜੀ, ਆਪ ਈ ਜਾ ਕੇ ਲੇ ਆਈਦਾ, ਵੈਸੇ ਕਿੱਥੋਂ ਲੈਣਾ ਚਾਹੀਦਾ ਕੱਪੜੇ ਦੀ ਵਧੀਆ ਵਧੀਆ ਦੁਕਾਨ ਕਿੱਧਰ ਹੈਗੀ, ਤੁੈਨੂੰ ਪਤਾ ਕੁੱਝ ਕਿੱਧਰੋਂ ਵਧੀਆ ਮਿਲ ਜਾਂਦੇ ਨੇ।
ਦੇਖੋ, ਮੈਂ ਤਾ ਮੰਗਾਨੀ ਹਾਂ ਨਾ ਜਦ ਜਾਂਣੀ ਆ, ਲੁਧਿਆਣੇ ਹੀ ਲੈ ਕੇ ਆਨੇ ਹਾਂ।
ਅੱਛਾ ਅੱਛਾ, ਲੁਧਿਆਣੇ ਲਿਆਂਉਂਦੇ ਆ।
ਪੰਜਾਬ ਦਾ ਕੱਪੜਾ ਬਹੁਤ ਅੱਛਾ ਹੁੰਦਾ ਹੈ।
ਅੱਛਾ ਅੱਛਾ।
ਹਾਂਜੀ।
ਅੱਛੇ, ਵੈਸੇ ਕਹਿੰਦੇ ਸੂਰਤ ਜੈਪੁਰ ਦਾ ਵੀ ਵਧੀਆ ਹੁੰਦਾ, ਉੱਥੋਂ ਵੀ ਲੈ ਲੈਣਾ ਚਾਹੀਦਾ। ਇੱਧਰ ਵੀ ਵਧੀਆ ਨੇ ਕੱਪੜੇ ਤਾ ਹਾਂਜੀ।
ਬਹੁਤ ਦੂਰ ਪੈ ਜਾਂਦਾ ਨਾ ਸੂਰਤ
ਹਾਂ, ਉਹ ਤੇ ਦੂਰ ਪੈ ਜਾਂਦਾ ਫਿਰ ਦਿੱਲੀ ਵੀ ਹੈਗਾ ਕੋਲ ਹੀ ਹੈਗੀ ਦਿੱਲੀ ਦਿੱਲੀ, ਵੀ ਸਹੀ ਮਿਲ ਜਾਂਦੇ ਨੇ।
ਮਿਲਦਾ ਕੱਪੜਾ ਹਾਂਜੀ, ਜਿਵੇ ਪੰਜਾਬ ਦਾ ਅੱਛਾ ਹੈਗਾ ਹਾਂਜੀ।
ਅੱਛਾ ਅੱਛਾ, ਤੇ ਅੰਮ੍ਰਤਸਰ ਵਧੀਆ ਨੀ ਹੈਗਾ ਕੱਪੜਿਆਂ ਦੇ ਮਾਮਲੇ ਚ ਬੰਦਾ ਅੰਮ੍ਰਿਤਸਰ ਤੋਂ ਲੈ ਆਏ। ਹਨਾ, ਅੱਛਾ ਅੱਛਾ, ਤੇ ਸੋਚ ਰਹੀ ਹ ਕਿ ਅੰਮ੍ਰਿਤਸਰ ਕਿਥੋਂ ਲਿਆਈਏ ਕਿਥੋਂ ਲਿਆਈਏ ਸੂਟ
ਹਾਂਜੀ ਅੰਮ੍ਰਿਤਸਰ ਵੀ ਬਹੁਤ ਅੱਛੇ ਹੈਗੇ ਹੈ ਦਰਬਾਰ ਸਾਹਿਬ ਜਾਓਗੇ ਨਾ, ਬਾਹਰੀ ਨਾਲ ਹੀ ਲੱਗੇ ਹੁੰਦੇ ਨੇ ਸੇਲਾਂ
ਅੱਛਾ ਅੱਛਾ।
ਹਾਂਜੀ।
ਉੱਥੇ ਕੋਈ ਮਾਰਕੀਟ ਨਹੀਂ ਹੈਗੀ, ਜੋ ਹੋਲਸੇਲ ਮਿਲ ਜਾਏ ਸਸਤੇ ਦਾਮਾਂ ਦੇ ਮਿਲ
ਹਾਂਜੀ ਹਾਂਜੀ, ਸਸਤੇ ਵੇਚਦੇ ਨੇ ਉੱਧਰ ਹਾਂਜੀ। ਕੰਪੀਟੀਸ਼ਨ ਹੁੰਦਾ ਨਾ ਉੱਧਰ ਦੁਕਾਨਾਂ ਦਾ।
ਹਾਂਜੀ ਹਾਂਜੀ, ਨਹੀਂ ਜਿਵੇਂ ਆ ਹੁੰਦਾ ਨਾ ਕਿ ਸੱਚਖੰਡ ਦੇ ਬਾਹਰ, ਦਰਬਾਰ ਸਾਹਿਬ ਦੇ ਬਾਹਰ ਲਓ ਤੇ ਉਹ ਤਾਂ ਮਹਿੰਗਾ ਹੀ ਰਹਿਣਗੇ ਨਾ, ਥੋੜ੍ਹਾ ਰੇਟ ਬਣਾ ਕੇ ਦੇਣਗੇ ਆਪਣਾ! ਹਾਂਜੀ ਹਾਂਜੀ।
ਓਦਰ ਗਲੀ ਚ ਸਾਰੇ ਗਲੀ ਚ ਇਹੀ ਹੈਗੇ ਨੇ।
ਅੱਛਾ ਅੱਛਾ, ਕੱਪੜਿਆਂ ਵਾਸਤੇ ਜੀ, ਅੱਛਾ ਸ਼ਹੀਦਾਂ ਸਾਹਿਬ ਵਾਲੇ ਪਾਸੇ ਜੀ। ਤੇ ਕਿਸੇ ਨੂੰ ਪੁੱਛ ਲਾਂਗੀ ਕੋਈ ਦੱਸੇਗਾ ਈ ਹਾਂ ਵੀ ਪੁੱਛ ਲਾਂਗੇ ਇਹਦਾ
ਹਾਂ ਹਾਂ, ਨਹੀਂ ਜਾਓਗੇ ਤਾਂ ਬਾਜ਼ਾਰੋਂ ਹੀ ਮਾਰਕੀਟ ਹੈਗੀ ਹੈ, ਕੱਪੜੇ ਦੀ ਤੁਹਾਨੂੰ ਦਿੱਖ ਜਾਣੀ ਏ।
ਸ਼ਹੀਦ ਸਾਹਿਬ ਦੇ ਸਾਹਮਣੇ ਗਲੀ ਚ ਹੈਗੀ ਹੈ।
ਹਾਂਜੀ, ਮੋੜ ਮੁੜਦਿਆਂ ਹੀ ਨਾ, ਗਲੀ ਚ ਵੜ ਜਾਓ ਉਹ ਸਾਰੇ ਕੱਪੜੇ ਦੀ ਹੀ ਮਾਰਕੀਟ ਹੈਗੀ ਹੈ।
ਅੱਛਾ ਅੱਛਾ ਜੀ
ਹਾਂਜੀ
ਨ ਅਸੀਂ ਵੀ ਜਾਵਾਂਗੇ ਲੈ ਕੇ ਆਵਾਂਗੇ ਦੇਖਾਂਗੇ ਦਿਲ ਕਰਦਾ ਪਿਆ ਕਿ ਹਾਂ ਵੀ ਉਧਰ ਅੰਬਰਸਰ ਤੋਂ ਲੈ ਕੇ ਆਈਏ ਇੱਕੋ ਤੇ ਪੰਜਾਬੀ ਜੁੱਤੀ ਵੀ ਮਸ਼ਹੂਰ ਹੈਗੀ ਹਾਂਜੀ ਹਾਂਜੀ
ਹਾਂ ਅੱਛਾ ਤੇ ਬਹੁਤ
ਪੰਜਾਬੀ ਜੁੱਤੀ ਵੀ ਮਸ਼ਹੂਰ ਹੈਗੀ ਨਾ ਉੱਧਰ ਦੀ ਬਹੁਤ ਵੀ ਮਿਲਦੀ ਹੈ ਉੱਧਰ ਤੇ ਨਾਲੇ ਉਹਦੋਂ ਬਣਾਵਟ ਵੀ ਵਧੀਆ ਪੰਜਾਬੀ ਜੁੱਤੀਆਂ ਦੀ ਹੋਰ ਕਿੱਧਰੋਂ ਲੈ ਲ ਉਹ ਚੀਜ਼ ਨਹੀਂ ਮਿਲਦੀ
ਹਾਂਜੀ ਉੱਥੇ ਬਹੁਤ ਅੱਛੇ ਪੱਕੀ ਵੀ ਮਿਲਦੀ ਹੈ ਉੱਧਰ ਪੱਕੀ ਇੱਕ ਦੇ
ਧਦੀ ਮਜ਼ਬੂਤੀ ਮਿਲਦੀ ਇੱਦਾਂ ਤੇ ਹਾਂਜੀ ਸੋਚਦੇ ਪਏ ਦੇਖੋ ਇੱਕ ਤਾਂ ਹੁਣ ਰਸ਼ ਵੀ ਬਹੁਤ ਹੈ ਟਰੇਨਾਂ ਅੱਜ ਪੁੱਛੋ ਹੀ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਗਰਮੀ ਛੁੱਟੀਆਂ ਲੰਘ ਲਵਾਂ ਨਾ ਜੂਨ ਲੰਘ ਲਵੇ ਗਰਮੀ ਛੁੱਟੀਆਂ ਦਾ ਫੇਰ ਸੋਚਾਂਗੇ ਜਾਣ ਦਾ।
ਹਠੀ
ਚਲੋ ਮੈਂ ਤੁਹਾਨੂੰ ਫੇਰ ਫੋਨ ਲਾਉਦੀਾਂ ਜੀ ਠੀਕ ਹੈ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ।